ਹੈਲੋ। ਹਾਂਜੀ ਸਰ ਸਸਰੀ- ਸ਼ਸਰੀਕਾਲ ਸਰ ਹੋਰ ਕਿਮੇ ਓ?
ਵਧੀਆ ਮੈਮ ਤੁਸੀਂ ਦੱਸੋ?
ਵਧੀਆ -ਵਧੀਆ ਸਰ ਹੋਰ ਰੋਟੀ- ਪਾਣੀ ਖਾ ਲਿਆ ਤੁਨੇ?
ਹਾਂਜੀ ਬਸ ਲੱਗੇ ਸੀਗੇ ਖਾਣ ਜੀ।
ਅੱਛਾ -ਅੱਛਾ ਜੀ, ਅਸੀਂ ਵੀ ਬਸ ਹੁਣ ਅਸੀਂ ਹਲੇ ਬਣਾ ਕੇ ਹਟੇ ਸੀਗੇ ਕਿਉਂਕਿ ਅੱਜ ਅਸੀਂ ਲੇਟ ਹੋਗੇ ਸੀ ਅਸੀਂ
ਅੱਛਿਆ ਜੀ- ਅੱਛਿਆ ਜੀ। ਆਪਾਂ ਟੋਪਿਕ ਦੇ ਗੱਲ ਕਰੀਏ ਜੀ ਕਿਸੇ ਦੇ।
ਹਾਂਜੀ ਹਾਂ।
ਚਲੋ ਜੀ, ਆਪਾਂ ਕਿਸੇ ਖੇਡ ਤੇ ਕਰ ਲੈਨੇ ਆ ਜਿਮੇ ਜੀ।
ਠੀਕ ਐ ਜੀ।
ਚਲੋ ਜੀ, ਏ ਜਿਮੇ ਹੁਣ ਅੱਜ -ਕੱਲ ਕ੍ਰਿਕਟ ਏ। ਕ੍ਰਿਕਟ ਚੱਲ ਰਿਆ ਜੀ ਜਿਮੇ, ਮੇਰੀ ਪੈ੍ ਦਾ ਮੁੰਡਾ ਐ ਜੀ ਓ ਬੋਤ ਕ੍ਰਿਕਟ ਖੇਲਦੈ ਜੀ।
ਅੱਛਾ-ਅੱਛਾ, ਜੀ ਥੋਡੀ ਭੂਆ ਦਾ ਮੁੰਡਾ ਖੇਡਦੇ ਜੀ ਕ੍ਰਿਕਟ?
ਹਾਂਜੀ।
ਅੱਛਾ ਜੀ, ਕਿਮੇ ਖੇਲਦੈ ਜੀ, ਵਦੀਆ ਖੇਡਦੈ ਜੀ?
ਹਾਂਜੀ, ਬੋਤ ਵਦੀਆ ਖੇਲ
ਅੱਛਾ ਵਧੀਆ ਖੇਲਦਾ ਹੋਊਗਾ ਜੀ ਅੱਛਾ। ਚਲੋ ਦੇਖੋ ਹੁਨ ਆ ਕਿੰਨਾ ਵਧੀਆ ਕੰਮ ਆ ਹੈਨਾ ਏਹ ਬੀ ਦੇਖੋ ਖੇਡਨਾ ਬੀ ਬੋਹਤ ਵਧੀਆ ਦੇਖੋ ਆਪਨੇ ਸ਼ਰੀਰ ਲਈ ਵਧੀਆ ਹੈਨਾ।
ਹਾਂਜੀ, ਸਕਿਲ ਈ ਹੁੰਦੀ ਆ ਜੀ ਇੱਕ ਤਰਾਂ ਨਾਲੇ ਪੈਸੇ ਬਨਦੇ ਨੇ ਜੀ।
ਹਾਂਜੀ ਆ, ਸਬ ਤੋਂ ਵੱਡਾ ਦੇਖ ਲੋ ਆਪਨਾ ਇੰਟਰਸਟ ਪੈਂਦਾ ਦੇਖੋ ਨਾ। ਕੋਈ ਕੰਮ 'ਚ ਹਾਂਜੀ, ਦੇਖੋ ਆਪਾਂ ਨੂੰ ਟੀਚਰ ਵੀ ਏਹੀ ਕੈਂਦੇ ਨੇ, ਵੀ ਜੇ ਆਪਾਂ ਨੂੰ ਹਨਾ ਪੜਾਈ ਵੱਲ ਨੀ ਕਿਸੇ ਬੱਚੇ ਦਾ ਧੇਆਨ
ਜੇ ਕਿਸੇ ਨੂੰ, ਜਿਮੇਂ ਦੇਖੋ ਜੀ ਕੋਈ ਪ ਨੀਂ ਰੇਐ ਜੀ ਬੱਚਾ ਤਾਂ ਓਦਾ ਐਂ ਥੋੜੀ ਐ ਬੀ ਕੱਲਾ ਪੜਾਈ ਏ ਸਾਰਾ ਕੁਛ, ਨਾਂ ਜੀ
ਸਈ ਗੱਲ ਐ, ਹਾਂਜੀ ਹਾਂ, ਦੇਖੋ ਕੱਲਾ ਪੜਈ ਹੀ ਨੀਂ ਓਹ ਕਰ ਸਕਦੀ।
ਹਾਂਜੀ, ਕਰੀਅਰ ਬਨਾ ਸਕਦੇ ਆ ਜੀ, ਆਪਨਾ ਜੀ ਜਿਵੇਂ
ਸਈ ਗੱਲ ਐ ਸਰ ਥੋਡੀ ਹਾਂਜੀ, ਹਾਂ। ਬੀ ਦੇਖੋ ਹੈਨਾ ਆਪਾਂ
ਅੱਜ-ਕੱਲ ਪਲੇਅਰ ਜੀ, ਜਿਮੇਂ ਦੇਖੋ ਜੀ।
ਦੇਖੋ, ਜੇ ਕੋਈ ਨਾਮ ਜਿੱਤ ਜੇ ਦੇਖੋ ਹਨਾ ਕਿੰਨੇ ਵੱਡੇ-ਵੱਡੇ ਇਨਾਮ ਧਰੇ ਜਾਂਦੇ ਨੇ, ਕੋਈ ਪੰਜ ਲੱਖ ਦਾ ਪੈਲਾਂ ਇਨਾਮ, ਦੂਜਾ ਦੋ ਲੱਖ ਦਾ
ਕਰੋੜਾਂ 'ਚ ਹੋ ਗੇਆ ਜੀ, ਅੱਜ- ਕੱਲ ਤਾਂ ਜੀ। ਹਾਂਜੀ, ਜਿਮੇਂ ਓਨਾਂ ਦੀ ਵੈਲਿਊ ਵੀ ਵੱਧ ਜਾਂਦੀ ਐ ਜੀ, ਓਨਾਂ ਨੂੰ ਲੋਕ ਵੀ ਜਾਨਣ ਲੱਗ ਜਾਂਦੇ ਜੀ ਫੇਮਸ ਹੋ ਜਾਂਦੇ ਫਿਰ ਇੱਜਤ ਬਣਦੀ ਐ ਜੀ, ਹਾਂਜੀ, ਹਾਂਜੀ, ਅੱਗੇ ਤੋਂ ਜਿਵੇਂ ਦੇਖੋ ਜੀ, ਜਿਵੇਂ ਹੁਣ ਵਿਰਾਟ ਕੋਲੀ ਵਗੈਰਾ ਹੋ ਗਏ ਜੀ।
ਹਾਂਜੀ ਹਾਂ, ਦੇਖੋ ਓ ਛੋਟੇ ਤੋਂ ਹੀ ਉੱਠੇ ਨੇ ਦੇਖੋ ਹਨਾ, ਜੇ ਓਨਾਂ ਨੇ ਪੜਾਈ ਦੇ ਤੋਂ ਸ਼ੁਰੂ ਕੀਤਾ ਹੋਊਗਾ ਦੇਖੋ ਹਨਾ, ਅੱਜ-ਕੱਲ ਦੇਖੋ ਫੇਮਸ ਕਿੰਨੇ ਨੇ ਓ
ਹਾਂਜੀ ਜੇ ਓਨੇ ਪੜਾਈ ਦਾ ਰਾਹ ਛੱਡ ਕੇ, ਓ ਵਾਲਾ ਰਾਹ ਫੜੇਆ ਤਾਂ ਹੀ ਜੀ ਓਨਾਂ ਨੇ ਫੁਲ ਮੇਹਨਤ ਕੀਤੀ ਤਾਂ ਹੀ ਜਾ ਕੇ ਓ ਇਸ ਮੁਕਾਮ ਤੇ ਪਹੁੰਚੇ ਨੇ ਜੀ ਹਾਂਜੀ। ਜਿਵੇਂ ਅੱਜ ਕੱਲ ਨੌਜਵਾਨ ਸੋਚ ਕੇ ਬੈਹ ਜਾਂਦੇ ਨੇ, ਬਣ ਜਾਣਗੇ, ਬਣ ਜਾਣਗੇ ਪਰ ਮੇਹਨਤ ਵੀ ਕਰਨੀ ਪੈਂਦੀ ਐ ਜੀ, ਹਾਂਜੀ।
ਸਈ ਗੱਲ ਐ, ਸਰ ਥੁਆਡੀ ਏਹ ਗੱਲ ਤਾਂ ਹੈ ਸਰ, ਵੀ ਦੇਖੋ ਹਨਾ ਮੇਰਾ ਵੀ ਫਿਰ ਬਰਦਰ ਖੇਡਦਾ ਕ੍ਰਿਕਟ ਈ ਖੇਲਦਾ ਸਰ ਓ ਵੀ ਦੇਖੋ ਓਨੂੰ ਇੱਕ ਵਾਰੀ ਹਨਾ ਹਨਾ ਜੂਸਰ ਵੀ ਮਿਲੇਆ ਸੀਗਾ ਦੇਖੋ ਗਿਫ਼ਟ 'ਚ
ਹਾਂਜੀ। ਮੇਰੀ ਭੂ ਮੇਰੀ ਵੀ ਭੂਆ ਦੇ ਮੁੰਡੇ ਨੂੰ ਜੀ, ਹੁਣ ਐਲ ਈ ਡੀ ਹਾਂਜੀ
ਟਰੈਕਟਰ ਦਿੰਦੇ ਨੇ, ਇੱਕ ਇਨਾਮ 'ਚ ਗੱਡੀਆਂ, ਐਲ -ਸੀ- ਡੀ, ਫਰਿੱਜ
ਮੇਰੀ ਭੂਆ ਦਾ ਮੁੰਡੈ ਜੀ ਹੁਣ ਜੀ, ਜਿਵੇਂ ਲਾ ਲੋ ਮੇਰੀ ਭੂਆ ਦਾ ਮੁੰਡਾ ਈ ਐ ਓਨੂੰ ਨਾ ਜੀ ਹੁਨ ਦੇਖੋ ਜੀ, ਆਪਣੀ ਪੋੰਚ ਵੱਧ ਗਈ ਜੀ, ਆਪਾਂ ਬੜੇ ਹੋ ਗਏ। ਹੁਣ ਸਣਮਾਨ ਓਨੂੰ ਸਣਮਾਨ ਕਰਨਗੇ ਜੀ, ਹੁਣ ਐਲ-ਈ-ਸੀ-ਡੀ ਨਾਲ ਜੀ। ਹਾਂਜੀ, ਅਗਲੇ ਮੀਨੇ ਜੀ।
ਸਈ ਗੱਲ ਐ, ਹਾਂਜੀ ਚਲੋ ਕਿੰਨੀ ਬਦੀਆ ਗੱਲ ਆ ਹਨਾ ਵੀ ਦੇਖੋ ਚਲੋ ਜੇ ਗ਼ਰੀਬ ਘਰ ਚ ਕੋਈ ਉਠਦਾ ਹਨਾ ਵੀ ਉਹ ਅੱਗੇ ਤੋਂ ਅੱਗੇ ਮਿਹਨਤ ਕਰਕੇ ਦੇਖੋ ਹਨਾ ਸਾਰਾ ਕੁਛ ਬਣਾ ਸਕਦੇ ਆ।
ਹਾਂਜੀ।
ਵੀ ਜੇ ਦੇਖੀਏ ਸਰ ਆਪਾਂ ਵੀ ਪੜ੍ਹਾਈ ਵੀ ਆਪਾਂ ਨੂੰ ਜੇ ਦੇਖੀਏ ਆਪਾਂ ਐਵੇਂ ਨੀ ਯਾਦ ਹੋਜੂ ਆਪਾਂ ਜੇ ਮਿਹਨਤ ਕਰਾਂਗੇ ਉਹ ਤੇ ਤਾਂ ਹੀ ਯਾਦ ਹੋਊ।
ਖੜਾ ਹੋ ਜਾਂਦਾ ਜੀ ਜੋ ਮਰਜ਼ੀ ਕਰ ਸਕਦਾ ਜੀ ਬੰਦਾ। ਕਿਉਂਕਿ ਹੁਣ ਉਹਦੇ ਲਵੇ ਪੈਸਾ ਆ ਗਿਆ ਸਾਰੀਆਂ ਚੀਜ਼ਾਂ ਆ ਗਈਆਂ ਖੁਸ਼ ਸ਼ਾਂਤ
ਸਹੀ ਗੱਲ ਹੈ ਸਰ ਹਾਂਜੀ ਹਾਂ। ਦੇਖੋ ਹੋ ਬੰਦਾ ਕੁਛ ਵੀ ਕਰ ਸਕਦਾ ਬਸ ਮਿਹਨਤ ਹੀ ਹੁੰਦੀ ਹੈ ਦੇਖੋ। ਉਹ ਹ ਨਾ ਪਹਿਲੇ ਨੰਬਰ ਤੇ ਮਿਹਨਤ ਹੀ ਦੇਖੋ ਜੇ ਆਪਾਂ ਥੋੜ੍ਹੀ ਥੋੜ੍ਹੀ ਕਰਾਂਗੇ। ਦੇਖੋ, ਦਿਨ ਪਰ ਦਿਨ। ਤਾਂ ਬਹੁਤ ਜ਼ਿਆਦਾ ਫ਼ਰਕ ਆ ਉਹਦਾ। ਦੇਖੋ ਜੇ ਤੁਹਾਡੀ ਭੂਆ ਦਾ ਮੁੰਡਾ ਦੇਖੋ ਮਿਹਨਤ ਕਰਦਾ ਹੋਊਗਾ ਹਨਾ ਡੇਲੀ ਉਹਨਾਂ ਨੂੰ ਖੇਡਣ ਜਾਣਾ
ਹਾਂਜੀ ਹਾਂਜੀ ਹਰੇਕ ਹਾਂਜੀ ਹਰੇਕ ਵਾਰ ਹਰੇਕ ਵਾਰ ਵੀ ਨੀ ਜਿੱਤਦੇ ਜੀ ਕਿਉਂਕਿ ਹੁਣ ਹਾਰ ਕੇ ਹੀ ਬੰਦਾ ਮਾੜਾ ਜਿਆ ਵਧੀਆ ਬਣ। ਬਣਦਾ ਜੀ। ਹਾਰ ਕੇ ਉਹਨੂੰ ਆਪਣੀਆਂ ਕਮੀਆਂ ਪਤਾ ਲੱਗਦੀਆਂ ਨੇ ਜੀ, ਫੇਰ ਹੀ ਉਹੋ ਹੋਰ ਵਧੀਆ ਕਰ ਪਾਂਦਾ।
ਸਹੀ ਗੱਲ ਆ ਤੁਹਾਡੀ ਹਾਂਜੀ ਹਾਂ। ਦੇਖੋ, ਸਰ ਜੇ ਕੋਈ ਜੇ ਹਾਰ ਜਿੱਤ ਤਾਂ ਦੇਖੋ ਹੁੰਦੀਉ ਰਹਿੰਦੀਆ, ਜੇ ਕੋਈ ਜਿੱਤੂਗਾ ਤਾਂ ਕੋਈ ਹਾਰੂਗਾ ਵੀ।
ਹਾਂਜੀ
ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਆਪਾਂ ਅੱਜ ਹਾਰ ਗਏ ਨਹੀਂ ਵੀ ਨਹੀਂ ਹੁਣ ਆਪ ਆਪਣੇ ਤੋਂ
ਤੇ ਅੱਗੇ ਆਪਾਂ
ਜੇ ਅੱਜ ਆਪਾਂ, ਦੇਖੋ ਜੇ ਅੱਜ ਆਪਾਂ ਹਾਰ ਰਹੇ ਆ ਤੇ ਕੱਲ ਨੂੰ ਜਿੱਤਾਂਗੇ।
ਹਾਂਜੀ, ਇੱਕ ਨੇ ਜਿੱਤਣਾ ਹੀ ਹੈ ਜੀ ਇੱਕ ਨੇ ਹਾਰਨਾ ਈ ਹੈ ਜੀ। ਆਹਾ
ਸਹੀ ਗੱਲ ਹੈ
ਚੱਲ ਆਪਾ ਕਿ ਆਪਾਂ ਨੂੰ ਇਹ ਜੋ ਹੋਰ ਚੀਜ਼ਾਂ ਸਿੱਖਣ ਚਾਹੀਦੀਆਂ ਨੇ ਜੀ ਵੀ ਅੱਜ ਆਪਾਂ ਹਾਰੇ ਆ, ਇਸ ਕਾਰਨ ਹਾਰੇ ਹਾਂ ਆਪਾ ਨੇ ਇਹ ਗ਼ਲਤੀ ਸੁਧਾਰਨੀ ਚਾਹੀਦੀ ਹੈ। ਆਪਾਂ ਨੂੰ ਆਹ ਚੀਜ਼ ਆਪਾਂ ਨੂੰ ਬਿਹਤਰ ਕਰਨੀ ਚਾਹੀਦੀ ਹੈ। ਹਾਂਜੀ, ਉਹ ਤੋਂ ਹੀ ਆਪਾਂ ਹੋਰ ਹੋਰ ਗੱਲਾਂ ਸਿੱਖਦੇ ਹਾਂ ਜੀ। ਹਾਂਜੀ
ਹਾਂਜੀ ਆ, ਜਿਵੇਂ ਹੁਣ ਸਰ ਤੁਸੀਂ ਲਗਾ ਲਓ ਵੀ ਤੁਸੀਂ ਪੜ੍ਹਾਈ ਦੇ ਤੌਰ ਤੇ ਲਗਾ ਲਓ ਜੇ ਬੱਚ ਬੱਚਾ ਅੱਜ ਦੇਖੋ, ਉਹਨੂੰ ਅੱਜ ਟੈਸਟ ਨੀਂ ਆਉਂਦਾ ਤਾਂ ਉਹ ਮੰਨ ਲਓ ਪੇਪਰ ਚੋਂ ਫੇਲ ਹੋ ਗਏ ਤਾਂ ਮੰਨ ਲਉ ਇੱਕ ਹਾਰ ਜਿੱਤੀ ਹੋ ਗਈ ਹਨਾ ਵੀ ਜੇ ਦੇਖ ਦੇਖੋ, ਉਹਨੂੰ ਫੇਰ ਵੀ ਐ ਹੋ ਰਿਹਾ ਮੈਂ ਕਰ ਨੀ ਸਕਦਾ ਤਾਂ ਉਹ ਬੰਦਾ ਹਾਰ ਗਿਆ, ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ।
ਹਾਂਜੀ
ਜੇ ਉਹ ਸੋਚਦਾ ਵੀ ਹਾਂ ਮੇਰੀ ਇਹ ਗਲਤੀ ਸੀ ਮੈਤੋ ਐਂ ਨਹੀਂ ਹੋਇਆ ਵੀ ਫਿਰ ਮੈਂ ਇੱਕ ਗਲਤੀ ਸੁਧਾਰਾਂ। ਦੇਖੋ, ਮੈਂ ਕਰਾਂ ਹਨਾ ਇਹ ਚੀਜ਼ ਤਾਂ ਉਹਤੋ ਦੂਜੀ ਵਾਰ ਹੋਊਗੀ, ਦੂਜੀ ਵਾਰ ਨੀ ਤਾਂ ਤੀਜੀ ਚੌਥੀ ਵਾਰ ਤਾਂ ਹੋਊਗੀ ਹੀ ਹੋਊਗੀ।
ਹਾਂਜੀ, ਅੱਗੇ ਅੱਗੇ ਜੇ ਆਪਾਂ ਹੋਰ ਮਾੜੀ ਜੀ ਜ਼ਿਆਦਾ ਕੋਸ਼ਿਸ਼ ਕਰਾਂਗੇ, ਹੁਣ ਜਿਵੇਂ ਜ ਆਪਾਂ ਨੂੰ ਜੇ ਆਹੀ ਚੀਜ਼ਾਂ ਸਿੱਖਣੀਆਂ ਨੇ ਨਾ ਤਾਂ ਆਪਾਂ ਇੱਕ ਕੀੜੀ ਨੂੰ ਲਾ ਲਓ ਜੀ, ਕੀੜੀ ਇੱਕ ਉਦਾਹਰਨ ਬਣਾ ਲੋ ਜੀ। ਵੀ ਆਹ ਕੀੜੀ ਕਿੰਨੇ ਵਾਰ ਉੱਪਰ ਚੜ੍ਹਦੀ ਹੈ ਕਿੰਨੇ ਵਾਰ ਡਿੱਗਦੀ ਹੈ ਫੇਰ ਫੇਰ ਉੱਪਰ ਚੜ੍ਹਦੀ ਆ, ਫੇਰ ਮੇਨਤ ਕਰਕੇ। ਹਾਂਜੀ, ਓ ਵੀ ਨਾਲੇ ਛੋਟਾ ਜੀਵ ਐ ਜੀ, ਥੋਡੇ ਪਿੱਛੇ ਪਿੱਛੇ ਵਾਜ ਆਜੇ ਗੀ। ਬਾਜ ਆ ਰੀ ਸੀ ਥੋਡੀ ਵੀ।
ਨਈਂ ਸਰ ਹੁਣ ਨੀਂ ਆਉਂਦੀ ਹੈਗੀ, ਅਸੀਂ ਨਾ ਮਾੜਾ ਜੇਆ ਕੰਮ ਕਰ ਰੇ ਸੀ ਸਰ ਓ।
ਉਕੇ।
ਹਾਂਜੀ, ਹਾਂ। ਹਾਂਜੀ ਸਰ ਵੀ ਦੇਖੋ, ਹੈਂਨਾ ਜੇ ਹਾਰ ਜਿੱਤ ਤਾਂ ਹੁੰਦੀ ਹੀ ਰਹੂਗੀ ਦੇਖੋ। ਜੇ ਆਪਾਂ ਦੇਖੀਏ ਤਾਂ ਆਪਾਂ ਨੂੰ ਐਵੇਂ ਹੁੰਦਾ ਵੀ ਹਾਏ ਦੂਜਾ ਜਿੱਤ ਗਿਆ, ਨਹੀਂ ਤਾਂ ਕੱਲ ਨੂੰ ਆਪਣੇ ਤੇ ਵੀ ਕੋਈ ਏਦਾਂ ਹੀ ਸਾੜਾ ਕਰੂ ਹੈਨਾ ਦੇਖੋ।
ਕੱਲ ਨੂੰ ਆਪਾਂ ਜਿੱਤਾਂਗੇ ਜੀ, ਅੱਜ ਓ ਊਸ ਟੈਮ ਵੀ ਹੁੰਦਾ, ਕਿਸਮਤ ਵੀ ਹੁੰਦੀ। ਹੁੰਦੀ ਹੈ ਜੀ, ਜਿਵੇਂ ਅੱਜ ਓਨਾਂ ਦਾ ਟੈਮ ਐਜੀ‌ ਅੱਜ ਓਨਾਂ ਦਾ ਟੈਮ ਐ, ਕੱਲ ਨੂੰ ਆਪਣਾ ਟਾਈਮ ਵੀ ਆਓ।
ਹਾਂਜੀ ਹਾਂ, ਟਾਈਮ ਤਾਂ ਦੇਖੋ ਹਰਿੱਕ ਚੀਜ ਦਾ ਹੀ ਆਉਂਦਾ।
ਜਿਵੇਂ ਦੇਖੋ ਜੀ ਕੋਹਲੀ ਨੂੰ ਜੇ, ਜਿਵੇਂ ਹੱਸਦੇ ਸੀ ਲੋਕ ਬਈ ਗਰੀਬ ਹੈ ਹੁਣ ਅੱਜ ਓਦਾ ਟਾਇਮ ਆਇਆ ਜੀ।
ਹਾਂਜੀ, ਹਾਂ। ਅੱਜ ਦੇਖੋ ਜੀ, ਲੋਕ ਦੇਖੋ ਮਿਲਦੇ ਨੇ ਓਨਾਂ ਨੂੰ ਸਪੈਸ਼ਲ। ਦੇਖੋ ਕਿ ਵੀ ਜੇ ਮੈਂ ਅੱਜ-ਕੱਲ ਦੇਖੇਆਂ ਤਾਂ ਦੇਖੋ ਅੱਜ-ਕੱਲ ਵਿਰਾਟ ਕੋਹਲੀ ਦੇਖੋ
ਹਾਂਜੀ।
ਨੋਰਮਲ ਗਰਾਊਂਡਾਂ ਵਿੱਚ ਖੇਲਦਾ ਹੋਊ ਤਾਂ ਓ ਅੱਜ ਉੱਥੇ ਲੈਵਲ 'ਤੇ ਆਇਆ, ਹਨਾ। ਦੇਖੋ, ਇੱਕੋ ਲਤ ਤਾਂ ਦੇਖੋ ਆਪਾਂ ਜੇ ਗੱਲ ਕਰੀਏ ਸਿੰ ਲ ਬੰਦੇ ਨੂੰ ਵਿਰਾਟ ਕੋਹਲੜੀ ਕੋਹਲੀ ਨੂੰ ਈ ਮੰਨ ਲਓ ਵੀ, ਉੱਥੇ ਤਾਂ ਅਸੀ ਤਾਂ ਡਾਇਰੈਕਟ ਹੀ ਤਾਂ ਓਨਾਂ ਨੂੰ ਭੇਜਿਆ ਨੀ ਗਿਆ ਹਣਾ
ਹਾਂਜੀ, ਓਨੇ ਵੀ ਪੈਲਾਂ ਛੋਟਾ ਸਿੱਖਿਆ ਹੋਣਾ, ਪੈਲਾਂ ਓ ਆ ਅਪਨੇ ਆਪ ਗਵਾਂਢੀਆ ਨਾਲ ਐਵੇਂ ਬੱਚਿਆਂ ਨਾਲ ਖੇਡੇਆਂ ਹੋਣਾ, ਫੇਰ ਓ ਅੱਗੇ ਤੋ ਕਿਸੇ ਅਕੈਡਮੀ ਜੁਆਇਨ ਕੀਤੀ ਹੋਣੀ ਫੇਰ, ਓ ਸਕੂਲ ਤੋਂ ਵੱਲੋਂ ਖੇਡਿਆ ਹੋਣਾ- ਫੇਰ ਆਪਣੇ ਪਿੰਡ ਵੱਲੋਂ ਖੇਡਿਆ ਹੋਣਾ, ਫਿਰ ਆਪਣੇ ਸ਼ੈਰ ਵੱਲੋਂ ਫੇਰ ਆਪਣੇ ਰਾਜ ਵੱਲੋ, ਫੇਰ ਆਪਣੇ ਕਿੱਤੇ ਜਾ ਕੇ ਹੁਣ ਦੇਸ਼ ਵੱਲੋਂ ਖੇਡਿਆ।
ਸਈ ਗੱਲ ਆਐ ਦੇਖੋ, ਹਾਂਜੀ।
ਹੁਣ ਇੰਟਰਲਨੈਸ਼ਨਲ।
ਵੀ ਦੇਖੋ ਹਨਾ, ਓਹਨੇ ਵੀ ਬੋਤ ਜਾਦਾ ਦੇਖੋ ਆਪਾਂ ਕੈ ਦਿੰਨੇ ਆਂ ਵੀ ਪਰ ਮੇਨਤ ਬਹੋਤ ਕੀਤੀ। ਤੀ ਹੋਣੀ ਦੇਖੋ, ਹਨਾ।
ਜੀ ਮੇਨਤ ਮੇਨਤ ਸਾਰਾ ਰਾਜ ਪਿੱਛੇ, ਏਨਾਂ ਦਾ ਮੇਨਤ। ਹੁੰਦਾ ਜੀ, ਕਿਉਂਕਿ ਜੇ ਹੁਣ ਜੀ ਆਪਾਂ ਹੱਥ ਤੇ ਹੱਥ ਰੱਖ ਕੇ ਬੈ ਜਾਂਗੇ ਜੀ। ਵੀ ਆਪ ਹੀ ਹੋਜੂਗੀ ਹਾਂਜੀ, ਵੀ ਆਪ ਹੀ ਹੋਜੂ ਜੀ ਕੰਮ
ਜਿਦਾ ਵੀ ਆਪਾਂ ਆ ਨੀ ਕਰ ਸਕਦੇ, ਆ ਨੀ ਸਕਦੇ ਮੇਨਤ ਕਰਨੀ ਚਾਈਦੀ, ਜੇ ਆਪਾਂ ਸਭ ਕੁੱਝ ਕਰ ਸਕਦੇ, ਹਾਂਜੀ ਹਾਂ। ਦੇਖੋ ਹਨਾ, ਕਿੰਨੀ ਜਾਦਾ ਓਹੋ
ਹਾਂਜੀ, ਓ ਵੀ ਕਦੇ ਗਰੀਬ ਗਰੀਬ ਈ ਹੁੰਦਾ ਸੀ ਜੀ ਹੁਣ ਦੇਖੋ, ਜੀ ਕਿੰਨੀਆਂ ਲੱਕ ਖਾਂ ਕਰੋੜਾਂ ਦੇ ਮਾਲਕ ਨੇ ਜਿਵੇਂ, ਹੁਣ ਅੰਬਾਨੀ, ਟਾਟਾ ਅੰਬਾਨੀ ਵਗੈਰਾ ਸਾਰੇ ਕਿੰਨੇ ਗਰੀਬ ਹੁੰਦੇ ਸੀ ਹੁਣ ਦੇਖੋ ਜੀ, ਕਿਵੇਂ
ਹਾਂਜੀ ਹਾਂ।
ਜੇ ਓਨਾਂ ਨੇ ਵੀ ਮੇਨਤ ਕੀਤੀ ਤਾਂ ਹੀ ਜਾ ਕੇ ਕਿਤੇ ਹੁਣ
ਹਾਂਜੀ ਹਾਂ ਦੇਖੋ, ਵੀ ਅੱਜ-ਕੱਲ ਦੇਖੋ ਹੁਣ ਬਹੋਤ ਸਾਰੀਆਂ ਖੇਡਾਂ ਆਗੀਆਂ, ਐਸੀਆਂ ਵੀ ਜਿਸ ਆਪਾਂ ਹਰ ਇੱਕ'ਚ ਹੀ ਆਪਣਾ ਇੰਟਰਸਟ ਬਣਾਕੇ ਚੱਲ ਸਕਦੇ ਆਂ।
ਮੇਹਨਤ ਰਿਸਕ ਵੀ ਹੁੰਦਾ ਜੀ, ਮਾੜਾ ਰਿਸਕ, ਹੁੰਦਾ ਜੀ ਮਿਹਨ ਕਿਉਂਕਿ ਆਪਾਂ ਨੂੰ ਪਹਿਲਾਂ ਮਾੜਾ ਜੋਖੀਮ ਚੁੱਕਣਾ ਪੈਂਦਾ ਜੀ ਆਪਣੇ ਉੱਪਰ ਐ, ਫੇਰ ਕਿਤੇ ਜਾ ਕੇ ਜੀ ਆਪਾਂ ਨੂੰ, ਜੇ ਸਫਲ ਹੋਏ
ਦੇਖੋ ਸਰ, ਮਿਹਨਤ ਵੀ ਦੇਖੋ ਨਾ ਇੱਕ, ਬੀ ਜੀਦੇ ਬੱਚੇ ਦਾ ਮਨ ਹੋਊਗਾ ਉਹ ਕੰਮ'ਚ, ਉਹ ਮਿਹਨਤ ਕਰ ਸਕਦਾ, ਮੇਰੇ
ਹਾਂਜੀ, ਜਿਵੇਂ ਹੁਣ ਜੀ ਮੇਰਾ ਦੋਸਤ ਹੀ ਲਗਾਲੋ ਜੀ, ਮੇਰੇ ਦੋਸਤ ਦਾ ਪੜ੍ਹਾਈ'ਚ ਬਿਲਕੁਲ ਮੰਨ ਨੀ, ਉਹ ਹੁਣ ਵਾਲੀਬੋਲ'ਚ ਇੰਨਾ ਵਧੀਆ ਖੇਡਦਾ ਜੀ। ਪੁੱਛੋ ਨਾ ਹੁਣ ਉਹ ਸਟੇਟ ਲੈਵਲ ਤੇ ਜਾਂਦਾ ਜੀ ਖੇਡਣ।
ਦੇਖੋ ਸਰ ਫਿਰ ਇਹੀ ਤਾ ਗੱਲ ਐ ਦੇਖੋ, ਹੁਣ ਉਹਦਾ ਪੜ੍ਹਾਈ'ਚ ਇੰਟਰਸ ਖੇਡਾਂ ਦੀ ਇੰਟਰਸਟ ਦੇਖੋ, ਕਿਸੇ ਪਾਸੇ ਦਾ ਦੇਖੋ ਕਿਸੇ ਬੱਚੇ ਦਾ ਜਾਂਦਾ ਈ ਆ।
ਗੇਮ, ਗੇਮ 'ਚ ਐ ਸਪੋਰਟਸ 'ਚ ਐ।
ਦੇਖੋ ਟੀਚਰਸ ਵੀ ਆਪਾਂ ਨੂੰ ਦੇਖੋ ਇਹ
ਹਾਂਜੀ, ਟੀਚਰ ਵੀ ਦੱਸਦੇ ਨੇ ਜੀ। ਵੀ ਜੇ ਆਪਣੇ ਤੋਂ ਪੜ੍ਹਾਈ ਨਹੀਂ ਹੁੰਦੀ, ਤਾਂ ਹੋਰ ਚੀਜ਼ਾਂ 'ਚ ਵੀ ਕਰੀਅਰ ਹੈਗਾ ਹੈਜੀ। ਜਿਵੇਂ ਸ੍ਪੋਰਟਸ ਕੋਈ ਗੇਮਿੰਗ ਸਕਿੱਲ, ਹਾਂਜੀ। ਕੰਪਿਊਟਰ, ਜਿਵੇਂ ਥੋਨੂੰ ਕੰਪਿਊਟਰ ਚਲਾਣਾ ਆਗਿਆ ਜੀ, ਤੁਸੀਂ ਕੰਪ ਕੰਪਿਉਟਰ ਕੋਰਸ ਸਿਖਾਓ, ਐਡੀਟਿੰਗ ਅੱਜ-ਕੱਲ ਚੱਲ ਰਹੇ ਨੇ ਏਡੀਟਿੰਗ, ਇੱਕ ਏਡੀਟਿੰਗ ਦਸ ਮਿੰਟਾਂ ਦੀ ਐਡੀਟਿੰ ਠੀਕ ਹੁੰਦੀ ਆ ਜੀ, ਉਹਨੂੰ ਕਰਕੇ ਕਲਾਇੰਟ ਤੋਂ ਹਜ਼ਾਰ ਰੁਪਇਆ।
ਹਾਂਜੀ, ਸਰ ਹਾਂ।
ਹਾਂਜੀ, ਐਵੇਂ ਈ ਅੱਜੇ ਆਪਣੇ, ਇੱਕ ਜਾਂ ਇ ਇੱਕ ਚੀਜ਼ ਸਿੱਖ ਲਈ ਆ, ਅੱਗੇ ਜਾਕੇ ਕੰਮ ਜ਼ਰੂਰ ਆਉ ਜੀ।
ਜੇ ਦੇਖੋ ਕਲਾਸ ਵਿੱਚ ਆਪਣੇ ਦੇਖੋ ਅੱਜ-ਕੱਲ ਸਕੂਲਾਂ 'ਚ ਫੰਕਸ਼ਨ ਹੁੰਦੇ ਨੇ। ਜੇ ਕੋਈ, ਬੱਚਿਆਂ ਨੂੰ ਸਿਲੈਕਟ ਕਰਨ ਵਾਸਤੇ ਆਵੇ ਦੇਖੋ, ਹਨਾ। ਤਾਂ ਹਰ ਇੱਕ ਟੀਚਰ ਕਹੂਗਾ, ਜੇ ਤੁਹਾਡਾ ਪੜ੍ਹਾਈ'ਚ ਨੀ ਇੰਨਟਰਸਟ ਤੁਸੀਂ, ਭੰਗੜੇ ਵਗੈਰਾ'ਚ ਗੇਮਾਂ 'ਚ ਵੀ ਤੁਸੀਂ ਲੋ, ਉਹ'ਚ ਭਾਗ।
ਹਾਂਜੀ, ਜਿਵੇਂ ਹੁਣ ਬਜ਼ੁਰਗ ਕਹਿੰਦੇ ਹੁੰਦੇ ਨੇ ਜੀ।
ਹਾਂਜੀ।
ਔਲੇ ਦਾ ਖਾਇਆ, ਤੇ ਬਜ਼ੁਰਗਾਂ ਦਾ ਕਿਹਾ ਬਾਅਦ'ਚੋਂ ਪਤਾ ਲੱਗਦਾ ਜੀ। ਉਹ ਵੀ ਗੱਲ ਬਹੁਤ ਸੱਚ ਹੈ ਜੀ, ਕਿਉਂਕਿ ਪਹਿਲਾਂ-ਪਹਿਲਾਂ ਤਾਂ ਆਪਾਂ ਨੂੰ, ਐ ਲੱਗਦਾ ਵੀ ਔਖਾ-ਔਖਾ ਬਾਅਦ'ਚ ਪਤਾ ਲੱਗਦਾ ਜੀ ਆਕੇ।
ਕਿਵੇਂ ਜੀ ਕਿਹੜੀ ਗੱਲ ਕਹਿ ਰਹੇ ਸਰ, ਤੁਸੀਂ ਦੁਬਾਰਾ ਦੱਸਿਓ?
ਆਮਲੇ ਦਾ ਖਾਇਆ ਤੇ ਬਜ਼ੁਰਗਾਂ ਦਾ ਗਾ ਕਿਹਾ।
ਹਾਂਜੀ-ਹਾਂ, ਦੇਖੋ, ਹਾਂਜੀ-ਹਾਂ। ਆਪਾਂ ਨੂੰ ਬਾਅਦ'ਚੋ ਹ ਪਤਾ ਲੱਗਦਾ, ਦੇਖੋ ਜੇ ਆਪਾਂ ਟਾਈਮ ਤੋਂ ਈ ਦੇਖੋ ਸਿਆਣੇ ਬੰਦੇ ਦੀ ਗੱਲ ਮੰਨ ਲਈਏ ਸਰ।
ਹਾਂਜੀ। ਚਲੋ ਠੀਕ ਹੈ ਮੈਮ ਓਕੇ, ਸਸ੍ਰੀ ਅਕਾਲ ਜੀ, ਸਸ੍ਰੀ ਅਕਾਲ।